ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਏ
ਮੈਂ ਵੀ ਠੀਕ ਹਾਂ ਹੋਰ ਘਰ ਪਰਿਵਾਰ ਸਭ
ਸਭ ਵਧੀਆ ਭੈਨਜੀ ਸਭ ਵਧੀਆ।
ਹਾਂਜੀ। ਉਹ ਨਾ ਬੱਚੇ ਜਿੱਦ ਕਰਦੇ ਪਏ ਸੀ ਮੰਮੀ, ਅਸੀਂ ਆਂਟੀ ਘਰ ਗਏ ਸੀ ਆਂਟੀ ਨੇ ਬਣਾਏ ਸੀ ਸਾਂਬਰ ਤੇ ਇਡਲੀ ਬੜੇ ਸਵਾਦ ਬੰਨੇ ਸੀ ਕਹਿੰਦੇ ਮੰਮੀ ਓਥੇ ਬਣਾਓ ਬੱਚੇ ਕਹਿੰਦੇ ਹੈਗੇ ਨਾ ਆਂਟੀ ਨੂੰ ਫੋਨ ਕਰ ਵੀ ਪੁੱਛੋ ਤੁਸੀਂ, ਆਂਟੀ ਨੇ ਕਿਵੇਂ ਬਣਾਏ ਸੀ? ਤੇ ਨਾਲ ਤੁਸੀਂ ਚਟਨੀ ਬਣਾਈ ਸੀ ਨਾ ਨਾਰੀਅਲ ਵਾਲੀ ਵੀ ਉਹਦੇ ਨਾਲ ਤੇ ਉਹ ਮੈਨੂੰ ਰੇਸਪੀ ਵੀ ਦਿਓ, ਕਹਿੰਦੇ ਹੈਗੇ ਨਾ ਅਸੀਂ ਰਾਤੀ ਓਯੋ ਖਾਣਾ ਬੱਚਿਆਂ ਨੇ
ਅਰੇ ਤੁਸੀਂ ਮੈਨੂੰ ਦੱਸਦੇ, ਮੈਂ ਅੱਜ ਜੀ ਮੇਰੀ ਭੈਣ ਨੇ ਬਣਾ ਕੇ ਖਵਾਈਯਾ ਇਡਲੀ ਨਾਲ ਹੋਰ ਬਣਾਈਏ ਇਹ ਨਾ ਨਾਰੀਅਲ ਦੀ ਚੱਟ ਨੀ। ਬਸ ਹੁਣੇ ਖਾ ਕੇ ਮੈਂ ਉੱਪਰ ਹੀ ਆਈ ਸੀ। ਅਸੀਂ ਸਾਰਿਆਂ ਨੇ ਹਾਈ ਹੁਣੇ ਦੋ-ਦੋ ਤਿੰਨ-ਤਿੰਨ। ਉਹ ਸਾਰੀ ਟੇਬਲ ਪਾ ਕੇ, ਤੇ ਖਾਧੀ ਬਹੁਤ ਸਵਾਦ ਲੱਗੀਆ। ਮੈਂ ਜੇ ਆਪਣੇ ਘਰੇ ਬਣਾਨੀ ਪਲੇਨ ਬਣਾਨੀ ਆ
ਅੱਛਾ ਜੀ। ਨਹੀਂ, ਤੁਸੀਂ ਮੈਨੂੰ ਉਹ ਦੱਸੋ ਨਾ ਕਿ ਬਈ ਤੁਸੀਂ ਕਿੰਨੀ ਲੈਂ ਤੇ ਉਹ ਸੂਜੀ
ਮੈਂ ਤੇ ਦੇਖੋ, ਇੱਕ ਕੋਲੀ ਸੂਜੀ ਲੈਨੀ ਹਾਂ ਤੇ ਇੱਕ ਕੋਲੀ ਦਹੀਂ ਦੀ ਲੈਨੀ ਹਾਂ, ਬੈਟਰ ਬਣਾਣ ਵਾਸਤੇ। ਬਸ ਉਹਨੂੰ ਘੋਲ ਕੇ ਤੇ ਉਹਦੇ ਵਿੱਚ ਸਬਜ਼ੀਆਂ ਸਾਰੀ ਚੋਪ ਕਰਕੇ
ਸਬਜ਼ੀਆਂ ਤੁਸੀਂ ਕਿਹੜੀ-ਕਿਹੜੀ ਪਾਉਂਦੇ ਹੋ? ਮੈਨੂੰ
ਖਾਲੀ ਫਰਾਸਬੀਨ ਪਾ ਲਈ, ਸ਼ਿਮਲਾ ਮਿਰਚੀ ਪਾ ਲਈ ਦੀ ਕਦੀ ਕਦਾਰ ਤੇ ਬਰੀਕ ਬਰੀਕ ਪਿਆਜ ਪਾ ਲੈਂਨੀ ਹਾਂ, ਕਦੀ ਨਹੀਂ ਵੀ ਪਾਉਂਦੀ ਪਿਆਜ। ਥੋੜਾ ਮਿੱਠਾ ਪਾਣੀ ਵੀ ਆ ਜਾਂਦਾ ਨਾ ਪਿਆਜ ਨਾਲ ਵੀ।
ਅੱਛਾ ਜੀ, ਇਹ ਮਤਲਬ ਕਿ ਤੁਸੀ ਅ ਫਰਾਈਡ ਇਡਲੀ। ਉਸ ਦਿਨ ਤੇ ਤੁਸੀਂ ਸਿੰਪਲ ਬਣਾਈਆਂ ਸੀ, ਅੱਜ ਫਰਾਈਡ ਬਣਾਈ ਸੀ?
ਹਾਂਜੀ ਉਸ ਦਿਨ ਤੇ ਸਿੰਪਲ ਬਣਾਈਆ ਸੀ, ਬਸ ਅ ਦਹੀਂ ਅ ਤੇ ਸੂਜੀ। ਤੇ ਇਨੋ ਪਾ ਕੇ। ਬਸ, ਰੱਖ ਪੰਦਰਾਂ ਵੀਹ ਮਿੰਟ, ਉਸਤੋਂ ਬਾਅਦ ਬਸ-ਬਸ ਇਡਲੀ ਸਟੈਂਡ ਵਿੱਚ ਪਾ ਪਾ ਤੇ। ਬੈਟਰ ਸਾਰਾ। ਮੇਰੇ ਕੋਲ ਇਡਲੀ ਸਟੈਂਡ ਏ, ਵਨ ਟਾਈਮ ਚ ਚ ਬਾਰਾਂ ਬਣ ਜਾਂਦੀਆਂ।
ਅੱਛਾ ਜੀ, ਨਹੀਂ ਮੇਰੇ ਕੋਲ ਹੀ ਭੈਣ ਜੀ ਹੈਗਾ ਵੇ ਇਡਲੀ ਸਟੈਂਡ ਨਾ ਇਡਲੀ ਸਟੈਂਡ। ਮੇਰੇ ਕੋਲ ਤਾਂ ਸੋਲਾਂ ਬਣ ਜਾਂਦੀਆਂ ਹੈਗੀਆਂ ਨ। ਮਗਰ ਮੇਰੇ ਕੋਲ ਨਾ ਉਹ ਜਿੜ ਭਾਂਡੇ ਵੀ ਜੇ ਅੱਜ ਕੱਲ ਜੇ ਚੱਲੇ ਦੇ ਨਾ ਇਡਲੀ ਸਟੈਂਡ ਵਾਲੇ,
ਬਸ ਢੰਗ ਦਾ ਸਟੈਂਡ, ਉਹ ਤੇ ਮੇਰੇ ਕੋਲ ਵੀ ਨੀ ਹੈਗਾ। ਮੈਂ ਤੇ ਕੁੱਕਰ ਵੱਡੇ ਚ ਪਾ ਲੈਂਦੀ ਆ, ਕੁ ਕੁੱਕਰ ' ਚ ਰੱਖ ਕੇ ਬਨਾਨੀ ਹਾਂ ਥੱਲੇ ਮਾੜਾ ਜਿਹਾ, ਅੱਧਾ ਗਲਾਸ ਪਾਣੀ ਪਾਣੀ ਦੇ ਕੁੱਕਰ 'ਚ ਉੱਥੇ ਸਟੈਂਡ ਬੈਟਰ ਵੱਲ ਪਾ ਤਾ।
ਅੱਛਾ ਜੀ, ਅੱਛਾ ਤੁਸੀਂ ਮੈਨੂੰ ਉਹ ਦੱਸ ਦੱਸਦੇ ਪਏ ਸੀ, ਉਹ ਵਿੱਚੋਂ ਅਸੀਂ ਅੱਗੇ ਪਹੁੰਚ ਗਏ, ਤੁਸੀਂ ਉਹ ਦੱਸਦੇ ਪਏ ਸੀ ਨਾ ਕਿ ਇੱਕ ਕੋੌਲੀ ਸੂਜੀ ਲਵੋ ਤੇ ਇੱਕ ਕੋੌਲੀ ਦਹੀਂ ਦੀ ਲਵੋ ਦਹੀਂ ਬਈ ਖੱਟਾ ਚਾਹੀਦਾ ਹੈਗਾ ਵੇ ਜਾਂ ਨੋਰਮਲ ਦਹੀਂ ਜਿਹੜਾ ਹੁੰਦਾ ਹੈਗਾ? ਅੱਛਾ ਜੀ। ਅੱਛਾ, ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਬਰੀਕ-ਬਰੀਕ ਸਬਜ਼ੀਆਂ ਕੱਟ ਕੇ ਵਿੱਚ ਪਾ ਤੇ ਆ, ਉਹਨੂੰ ਫੇਰ ਉਹਨੂੰ ਫੇਰ ਰੱਖਣਾ ਵੇ, ਕਿੰਨੀ ਦੇਰ ਵਾਸਤੇ ਰੱਖ
ਬਸ ਮੈਂ ਉਹਨੂੰ ਪੰਦਰਾਂ ਮਿੰਟ ਰੱਖਦੀ ਆਂ, ਤੇ ਉਸ ਤੋਂ ਬਾਅਦ ਫਿਰ ਮੈਂ ਬੈਟਰ ਪਾ ਦਿੰਦੀ ਹਾਂ ਉਹਦੇ ਵਿੱਚ। ਚ ਇਡਲੀ ਸੈਂਡਵਿਚ।
ਅੱਛਾ ਜੀ, ਇਹਨੂੰ ਪਾਦੇ ਹੋ ਤੁਸੀਂ ਆ ਉਹ ਮਿ ਮਿੱਠਾ ਸੋਡਾ ਪਾਦੇ ਹੋ?
ਸੋਡਾ ਕਦੀ ਨਹੀਂ ਪਾਇਆ।
ਅੱਛਾ ਜੀ, ਅੱਛਾ ਜੀ। ਤੇ ਫੇਰ ਮਤਲਬ ਕਿ ਸਾਰਾ ਤੇ ਨੀ ਨਾ ਪਾਦੇ ਹੋਵੋਗੇ ਇੱਕ ਵਾਰੀ ਚ, ਇਹਦੇ ਚ ਕਿੰਨੀਆਂ ਬਣ ਜਾਂਦੀਆਂ ਨੇ ਇਡਲੀਆਂ?
ਦੇਖੋ ਮੈਂ ਤੇ, ਮੈਂ ਚੋਵੀ ਬਣਾ ਲੈਂਦੀ ਆਂ ਇੱਕ ਕਦੀ ਬੱਚ ਜਾਂਦੀ, ਬਾਅਦ ਚ ਪੂੜਾ ਬਣਾ ਲਈਦਾ ਉਹਦਾ।
ਅੱਛਾ,
ਐੰਜ ਈ ਭਰੀ ਦਾ ਏ, ਨਾ ਨਾ ਸਿਮ ਸਿਮ ਤੇ ਮੇਰਾ ਚਾਰ ਚੁਲੇ ਵਾਲਾ ਗੈਸ ਤੇਨਾ
ਅੱਛਾ ਜੀ।
ਚੂਲੇ ਵਾਲਾ ਗੈਸ ਹੈ। ਤੇ ਔਦੇ ਵਿੱਚ ਜੇੜਾ ਮੇਰਾ ਛੋਟਾ ਬਰਨਣ ਹੈ ਤੀਜੇ ਨੰਬਰ ਵਾਲਾ। ਮੈਂ ਔਦੇ ਤੇ ਰਖ ਕੇ ਬਣਾਣੀ ਆਂ। ਕੁੂੱਕਰ ਇਚ। ਸੀਟੀ ਉਤਾਰਦੀ ਰਬੜ ਤਾਰ ਤਾਂ
ਅੱਛਾ ਜੀ।
ਹਾਂਜੀ।
ਅੱਛਾ, ਮਤਲਬ ਕੀ ਤੁਸੀਂ ਕੁ ਕੁੱਕਰ ਦੇ ਵਿੱਚ ਸਟੈਂਡ ਰੱਖ ਦਿੰਦੇ ਔ ਥੱਲੇ ਪਾਣੀ ਅੱਧਾ ਗਿਲਾਸ ਪਾਣੀ ਦਾ ਤੇ ਫੇਰ ਤੁਸੀਂ ਉਨੂੰ ਅਹ ਫੁਲ ਫਲੇਮ ਤੇ ਨੀ ਬਨਾਂਦੇ।
ਨਾ-ਨਾ-ਨਾ-ਨਾ-ਨਾ ਘੱਟ ਸੇਕ ਤੇ ਬਣਾਈ ਦੈ ਹ ਅ ਵੀ ਵੀ ਪੂਰੇ ਟੈਮ ਦੇਖਦੀ ਆਂ ਨੋਟ ਕਰਦੀ ਆਂ।
ਅੱਛਾ-ਅੱਛਾ, ਜਿਵੇਂ ਤੁਸੀਂ ਰੱਖਿਆ ਗੈਸ ਬਾਲਿਆ ਨਾਲੇ ਤੁਸੀਂ ਅਹ ਘੱਟ ਕਰ ਦਿੰਦੇ ਔ ਸੇਕ? ਕਿਦਾ? ਅੱਛਾ, ਫੇਰ ਮੈਨੂੰ ਲੱਗਦੈ ਕਿ ਮੇਰੇ ਕੋਲ ਅਈਔ ਗ਼ਲਤੀ ਹੁੰਦੀ ਏ, ਮੈਂ ਨਾ ਤੇਜ ਸੇਕ ਤੇ ਬਣਾਂਣੀ ਆਂ ਤੇ ਔ ਮੇਰੀ ਅ
ਰੂਈ ਵਰਗੀਆਂ।
ਹਜੀ ਤੇ ਤਾਂ ਈ ਮੇਰੀਆਂ ਨਾ ਫੁੱਲਦੀਆਂ ਨੀ ਹੈਗੀਆਂ ਜੇ ਮੈਂ ਪਾਣੀ ਆ ਸਾਰਾ ਕੁੱਝ ਜਿਵੇਂ ਤੁਸੀਂ ਹੁਣ ਦੱਸਿਆ ਨਾ ਮੈਂ ਸੋਚੀ ਵੀ ਏਕ ਕੋਲੀ ਏਕ ਕੋਲੀ ਦੀਐ, ਦਹੀਂ ਦੀ ਮੈਂ ਵੀ ਔਸ ਤਰ੍ਹਾਂ ਈ ਪਾਣੀ ਆਂ, ਤੇ ਮਗਰ ਮੇਰੀਆ ਨਾ ਮੈਨੂੰ ਲੱਗਦਾ ਮੇਰੀ ਗਲਤੀ ਐਹੀ ਹੈਗੀ ਏ ਕਿ ਮੈਂ ਨਾ ਉਨੂੰ ਤੇਜ਼ ਸੇਕੇ ਤੇ ਦਸ ਮਿੰਟਾਂ ਅਸੇ ਬਣਾਣੀ ਆਂ ਨਹੀਂ ਕੱਚੀਆਂ ਨੀ ਰੈੰਦੀਆਂ ਮਗਰ ਔਨਾਂ ਫਲਫੁ ਨੀ ਹੁੰਦੀਆਂ। ਬਈ ਔ ਵੱਡੀਆਂ ਨੀ ਹੁੰਦੀਆਂ।
ਅੱਛਾ, ਬਸ ਏਕ ਪੈਕੇਟ ਪੂਰਾ ਪਾਈਦੈ ਇਨੋ ਦਾ ਮੈਂ ਤੇ ਇਨੋ ਪਾਏ ਪਾਣੀ ਆਂ ਪੈਕਟ ਲਿਆ ਕੇ ਰੱਖੇ ਨੇ ਇਨੋ ਦੇ ਈ, ਇੱਕ ਪੈਕਟ ਬਣਾ ਦੀਦੈ ਬਸ। ਔ ਪਾ ਦੇਆ। ਤੇ ਪ ਪੰਦਰਾਂ ਵੀਹ ਮਿੰਟ ਰੱਖ ਪੰਦਾ-ਵੀਹ ਮਿੰਟ ਬਾਦ ਮੈਂ ਤੇ ਫੇਰ ਬੈਟਰ ਤਿਆਰ ਹੋ ਗਿਆ। ਦੇਖੋ, ਜ ਬੈਟਰ ਤਿਆਰ ਕਰ ਲਿਆ ਨਾ ਜਦੋਂ ਆਪਾਂ ਇਡਲੀਆਂ ਬਣਾਣੀਆਂ ਸ਼ੁਰੂ ਕਰਨੀਆਂ, ਆਪਾਂ ਤਾਂ ਪਾਣਾ ਇਨੋ ਜਿਵੇਂ ਇਨੂੰ ਪਾਇਆ ਤੇ ਦੇ ਨਾਲ ਹੀ ਇੱਕ ਚਮਚ ਤੁਸੀਂ ਪਾਣੀ ਵੀ ਪਾ ਦ ਨਾਲ ਫਟਾਫਟ ਉੱ ਫਿਰ ਉਹਨੂੰ ਘੁਲਾ ਦੋ
ਅੱਛਾ, ਅੱਛਾ ਸਮਝ ਗਈ ਮੈਂ ਹਨਾ ਬਸ ਮੇਰੀ ਸਾਰੀ ਗਲ ਤੀ ਨਾ ਉੱਥੇ ਹੀ ਜਾ ਕੇ ਗੈਸ ਓ ਹਾਂਜੀੇ, ਤਾਂ ਹੀ ਮੇਰੀਆਂ ਨੀ ਬੋਲਦੀ ਆ। ਮੈਂ ਕਿਹਾ ਪੁੱਛਾਂ ਬਈ ਉਹ ਭੈਣਜੀ ਨੇ ਤਾਂ ਬੜੀਆਂ, ਉਹਨਾਂ ਦੀ ਡੀ ਐਡੀ ਵੱਡੀ ਇਡਲੀ ਹੋਈ ਦੀ ਸੀ ਤੇ
ਸਾਈਜ਼ ਬਣਦਾ ਸਬਰ ਕੱਤਾ
ਤੇ ਹੋਰ ਤੁਸੀਂ ਸਾਂਬਰ ਵਿੱਚ ਕੀ ਕੀ ਪਾਇਆ ਸੀ? ਸਾਂਬਰ ਬੜਾ ਸੁਵਾਦ
ਸਾਂਬਰ ਤੇ ਭੈਣਜੀ ਜਿਵੇਂ ਸਬਜ਼ੀਆਂ ਪਾਤੀਆਂ ਸਾਰੀ। ਮੈਂ ਤੇ ਕੱਠਾ ਸਾਰਾ ਸਮਾਨ ਵ ਪਾ ਕੇ ਰੱਖਦੇ ਨੇ
ਅੱਛਾ। ਤੇ ਤੜਕਾ ਤੇ ਲ ਲਾਉਂਦੇ ਹੋਵੋਗੇ
ਤੜਕਾ ਬਸ ਰਾਈ ਦਾ ਤੜਕਾ ਲਾ ਤਾ, ਕੜੀ ਪੱਤਾ ਪਾ ਤਾ। ਬਸ ਇਮਲੀ ਪਿ ਇਮ ਨਾ ਨਾ, ਇਮਲੀ ਮੈਂ ਵੀ ਗੋ ਕੇ ਰੱਖ ਦਿੰਨੀ ਹਾਂ, ਥੋੜ੍ਹੀ ਜਿਹੀ, ਜਿੰਨਾ ਕਿਸੇ ਨੇ ਸਾਨੂੰ ਖੱਟਾ ਚਾਹੀਦਾ ਸਾਂਬਰ ਸਾਡੇ ਕਾਰ ਨਾਲ ਜ਼ਿਆਦਾ ਖੱ ਖਾਂਦਾ ਵੀ ਨਹੀਂ ਹੈ। ਥੋੜਾ ਖੱਟਾ ਹੀ ਖਾਏ ਫ ਥੋੜ੍ਹਾ ਦੇ ਪਾਈਦਾ ਖੱਟਾ
ਠੀਕ ਏ। ਉਹ ਤੇ ਪਤਾ ਕੀ ਆਪਣਾ ਟੇਸਟ ਹੁਣ ਤਾਂ
ਹਾਂਜੀ, ਹਾਂਜੀ, ਤੇ ਪਤਲਾ-ਪਤਲਾ ਬਹੁਤਾ ਗਾੜਾ ਵੀ ਨੀ ਖਾਂਦੇ। ਪਤਲਾ-ਪਤਲਾ ਬਹੁਤ ਟੇਸਟੀ ਬਣਦਾ। ਕੁੱਕਰ ਭਰ ਕੇ ਬਣਾ ਲਈਦਾ, ਇਡਲੀਆਂ ਖਾਓ ਨਾਲ, ਮੈਂ ਤੇ ਕਈ ਵਾਰ ਨਾ ਡੋਸ ਵੀ ਬਣਾ ਦਿੰਦੀ ਹਾਂ ਨਾਲ ਸਾਂਬਰ ਦੇ
ਅੱਛਾ। ਉਹ ਕਿਵੇਂ ਬਣਾਂਦੇ ਹੋ ਡੋਸਾ?
ਡੋਸਾ ਬਸ ਉਹ ਮਾਂ ਦੀ ਦਾਲ ਦਾ। ਜਿਹੜੀ ਪ੍ਰੋਪਰ ਦਾਲਾਂ ਦੇ ਨਾਮ ਹੀ ਨੀ ਆਂਦੇ ਵਾਈਟ ਦਾਲ ਹੁੰਦੀ ਨਾ, ਹਾਂਜੀ, ਮਾਂ ਧੋ ਮਾਂ ਧੋਤੀ ਮੇਰੇ ਫਾਦਰ ਇਨ ਲੋ ਬੜਾ ਖਾਂਦੇ ਨੇ। ਹਾਂ ਮਾਂ ਧੋਤੀ ਹਰ ਦੂਜੇ ਦਿਨ ਮਾਂ ਧੋਤੀ। ਧੋ ਦਾਲ ਬਣਾ ਲੋ। ਮਾਹਾ ਧੋਤੀ ਬਣਾ ਲੋ। ਮੈਂ ਤੇ ਖਾਂਦੀ ਨੀ ਹਾਂਜੀ ਭੈਣ ਜੀ ਮੈਂ ਤੇ- ਕਦੀ ਨੀ ਖਾਂਦੀ। ਨਾ ਮੇਰਾ ਬੇਟਾ ਖਾਂਦਾ ਨਾ ਮੈਂ। ਏਹੀ ਪਿਓ ਪੁੱਤਰ ਖਾਂਦੇ ਨੇ ਬਸ।
ਹਾਂ ਓ ਤੇ ਬੜੀ ਵਾਈ ਹੁੰਦੀ ਏ ਦਾਲ ਤੇ। ਹਾਂ ਓ ਤੇ ਓ ਨੀ ਲੇਸ ਵਾਲੀ ਬਣਦੀ ਚਿਪਚਿਪੀ ਜਿਈ ਬਣਦੀ ਏ ਨਾ ਦਾਲ ਓ।
ਹਾਂਜੀ -ਹਾਂਜੀ। ਬਸ ਮੰਮੀ ਬਣਾਂਦੇ ਨੇ। ਦਾਲ ਮੈਂ ਤੇ ਨੀ ਬਣਾਂਦੀ।
ਅੱਛਾ ਜੀ। ਹਾਂਜੀ -ਆਹ ਹੋਰ ਚਟ- ਚਟਣੀ ਕਿਵੇਂ ਬਣਾਈ ਸੀ ਨਾਰੀਅਲ ਦੀ। ਓ ਵੀ ਦੱਸੋ ਫੇਰ।
ਬਸ ਨਾਰੀਅਲ ਦੀ ਚਟਨੀ ਤੇ ਫੇਰ ਮੈਂ ਛੋਟੀ ਭੈਣ ਕੋਲ ਈ ਬਣਵਾ ਲੈਂਦੀ ਆਂ। ਮੈਂ ਤੇ ਘਟ ਈ ਬਣਾਈ ਦੀ ਏ।
ਅੱਛਾ ਜੀ
ਹਾਂਜੀ ਭੈਣਜੀ।
ਹਾਂ ਹੋਰ ਸਭ ਠੀਕ ਹੇਨ ਘਰ ਪਰਿਵਾਰ। ਹੋਰ ਬੇਟਾ ਠੀਕ ਤੁਹਾਡਾ
ਹਾਂਜੀ, ਫਰਕ ਏ ਹੁਣ ਤੇ ਜਾਵਾਂਗੀ ਡੋਕਟਰ ਕੋ ਲੈ ਕੇ ਨਾ ਠੈਰ ਕੇ।
ਅੱਛਾ, ਕੀ ਹੋਇਆ ਸੀ ਏਨੂ?
ਬਸ-ਮਾੜਾ ਮੋਟਾ ਕਹਿ ਰਹੇ ਸੀ ਬਸ ਥੋੜਾ ਜਿਹਾ ਬੁਖਾਰ-ਬੁਖੂਰ ਸੀਗਾ।
ਅੱਛਾ। ਹਾਂ, ਬੜਾ ਮੈਂ ਉਸ ਦਿਨ ਦੇਖ ਕਿਆ ਸੀ ਪਤੇ ਨੀ ਬਚ ਤੇ ਬੱਚਿਆਂ ਨਾਲ ਖੇਡਦਾ ਪਿਆ ਸੀ ਤੇ ਬੜਾ ਕਮਜ ਜ਼ੋਰ ਹੋਇਆ ਦਾਸੀ।
ਕਮਜ਼ੋਰੀ ਦੇਖੋ ਭੈਣ ਜੀ ਖਾਂਦਾ-ਪੀਂਦਾ ਈ ਕੁਛ ਨੀ ਹੈਗਾ। ਕੁੱਛ ਖਾਏ-ਪੀਏ ਤੇ ਬੱਚੇ- ਬੱਚਾ ਥੋੜਾ ਤਗੜਾ ਵੀ ਹੋਏ।
ਹਾਂ, ਅੱਜ-ਕੱਲ ਦੇ ਨਾ ਬੱਚੇ ਹਾਂ
ਮੰਮਾ ਨਹੀ। ਮੁਝੇ ਨਹੀ ਖਾਣਾ, ਮੁਝੇ ਨਹੀ ਹਾਂ। ਬਸ ਐਹੀ ਕਰਦਾ ਰਹਿੰਦਾ, ਮੈਂ ਓ ਵੀ ਤੇ ਪਾਪਾ ਬਸ ਏਦੇ ਪਿਛ ਪਿੱਛੇ ਦੌੜਦੇ ਰਹਿੰਦੇ ਆ। ਸ ਸਮਾਨ ਸਾਡੇ ਹੱਥ ਜੇ ਅੱਗੇ-ਅੱਗੇ, ਅਸ਼ੀ ਪਿੱਛੇ-ਪਿੱਛੇ
ਅੱਛਾ, ਅੱਜ-ਕੱਲ ਦੇ ਨਾ ਬੱਚੇ ਤਾਂ ਵੈਸੇ ਨਾ ਬਾਹਰ ਦੀ ਚੀਜ਼ਾਂ ਖਾ ਕੇ ਪਸੰਦ ਆਦੀ
ਉਹੀ ਤੇ ਡਾਕਟਰ ਮਨਾ ਕਰਦੇ ਨੇ, ਬਾਹਰ ਦੀ ਚੀਜ਼ਾਂ ਨਾ ਖਾਓ ਇਹਨਾਂ ਨੂੰ ਚਿਪਸ-ਲੇਸ ਪਸੰਦ ਨੇ ਕੋਲਡ ਡਰਿੰਕ ਦੇ ਦੋ ਕੋਲਡ ਡਰਿੰਕ ਵਸਤੇ ਤੇ ਪੂਰਾ ਵੱਡਾ ਮੂੰਹੁੱ ਖੁੱਲੇਗਾ ਇਹਨਾਂ ਦਾ। ਰੋਟੀ ਖਾਣੀ ਹੋਵੇ ਤੇ ਫੇਰ ਇੱਧਰ-ਉਧਰ ਦੋੜਨਗੇ।
ਆਹ ਨਾ ਦਿਆ ਕਰੋ ਭੈਣ ਜੀ ਬੜੀਆਂ ਖ਼ਰਾਬ ਕਰਦੀਆਂ ਜੇ ਕੋਲਡ ਡਰਿੰਕ ਮੈਂਗੀ ਇਹਨਾਂ ਦੇ ਨੀਰਾ ਮਿੱਠਾ ਘੂਲਿਆ ਹੁੰਦਾ, ਇਹਨਾਂ ਦੇ ਵਿੱਚ ਕੁਛ ਨੀ, ਤੇ ਬੱਚਿਆਂ ਵਾਸਤੇ ਪਤਾ ਕਿੰਨਾ ਉਹ ਹਾਰਮਫੁੱਲ ਹੈਗਾ ਵੇ।
ਨਾ ਦੇਖੋ ਭੈਣ ਜੀ ਨਾ ਬੱਚੇ ਮੰਨਣ ਤੇ ਕਿ ਕਰੇ ਬੰਦਾ।
ਹਾਂ।
ਬੱਚੇ ਨੀ ਮੰਨਦੇ ਅਜ ਅੱਜ-ਕੱਲ ਦੇ ਨਾ ਜਿੰਨਾ ਮਰਜ਼ੀ ਸਮਝਾਲੋ ਬੱਚਿਆਂ ਨੂੰ।
ਜਾਂਦੇ ਹੋਏ।
ਬਸ ਜਾਣਗੇ ਹੋਰ, ਦਸ ਦਿਨ ਦੀ ਛੁੱਟੀਆਂ ਹੈਗੀਆਂ ਨੇ ਹੋਰ‌।
ਅੱਛਾ, ਛੁੱਟੀਆਂ ਚ ਮੈਂ ਕਿਹਾ ਮੇਰੀ ਤੇ ਆਪ ਨਾ ਬੱਚੇ ਨਾ ਟੀ ਵੀ ਨੀ ਛੱਡਦੇ ਜੋਂ ਦੀਆਂ ਛੁੱਟੀਆਂ ਪਈਆਂ ਨੇ ਕਦੇ ਫੋਨ ਕਦੀ ਹਾਂ, ਅੱਛਾ ਜੇ ਟੀ ਵੀ ਬੰਦ ਕਰਵਾਓ ਤੇ ਫੇਰ ਇਹਨਾਂ ਨੂੰ ਫ਼ੋਨ ਚਾਹੀਦਾ ਹੈਗਾ ਵੇ। ਫੋਨ ਬੰਦ ਕਰਾਓ ਤੇ ਫੇ ਟੀਵੀ ਇਹ ਵੀ ਚਾਹੀਦਾ ਵੇ, ਦੱਸੋ ਮੈਂ ਕਹਿੰਦੀ ਵੀ ਹਾਂ ਮੈਂ ਕਿਸੇ ਕੋਲ ਪੁੱਛਿਆ ਇਹਨਾਂ ਦਾ ਕਿਵੇਂ ਛੁੜਾਵਾਂ ਦੋਨੋ ਚੀਜ਼ਾਂ ਬਈ ਕਹਿੰਦੇ ਫੇਰ ਕੀ ਕਰੀਏ, ਮੰਮੀ ਸਾਰਾ ਦਿਨ ਕੀ ਕਰੀਏ, ਦੱਸੋ ਤੁਸੀਂ ਫੋਨ ਵੀ ਨੀ ਦੋਗੇ, ਤੇ ਨਾ ਤੁਸੀਂ ਟੀ ਵੀ ਵੇਖਣ ਦਓਗੇ, ਤੇ ਹਨਾ ਅੱਛਾ ਮੈਂ ਫੇਰ ਉਹਨਾਂ ਇੱਕ ਭੈਣ ਜੀ ਹੈਗੇ ਆਉਂਦੇ ਗੁਰੁਆਰੇ ਉਹਨਾਂ ਕੋਲ ਪੁੱਛਿਆ ਬ ਤੁਸੀਂ, ਉਹ ਕਹਿੰਦੀ ਮੈਂ ਤੇ ਨਾ ਟਾਈਮ ਬਨੇਆ ਹੋਇਆ ਵੇ ਬੱਚਿਆਂ ਨੂੰ ਮੈਂ ਇਸ ਟਾਈਮ ਫੋਨ ਦਿੰਨੀ ਹਾਂ। ਮੈਂ ਨੀ ਦਿੰਦੀ ਬੱਚਿਆਂ ਨੂੰ ਫੋਨ, ਮੈਂ ਕਿਹਾ ਸਾਡੇ ਤੇ ਮਨਦੇ ਹੀ ਨੀ ਹੈਗੇ ਬੱਚੇ
ਇੱਥੇ ਆਇਆ ਭੈਣ ਦੀ ਕੁੜੀਆਂ ਆਈਆਂ ਬਸ ਉਹਨਾਂ ਚ ਖੇਡਣ ਚ ਮਸਤ ਹੈਗਾ ਤੇ ਫੋਨ ਨੀ ਮੰਗਦਾ ਰੋਟੀ ਖਵਾਉਣੀ ਹੁੰਦੀ ਤਾਂ ਕੀ ਮੰਮਾ ਫੋਨ ਦੇ ਦੋ ਤਬੀ ਰੋਟੀ ਖਾਊਗਾ, ਤੇ ਬਸ ਦੋ ਗ੍ਰਹੀਆਂ ਖਾ ਲੇਗਾ ਫੋਨ ਵੇਖ ਕੇ ਉੱਧਰ ਦੇ ਘਰ ਤੇ ਛੱਡ ਉੱਥੇ ਕੱਲਾ ਬੱਚਾ
ਹੂੰ ਐਵੇਂ
ਹੁਨ ਫੋਨ ਸਾਰਾ ਦਿਨ ਬੱਸ ਹੋਰ ਕੀ ਕੀ ਕਰੇ ਬੰਦਾ ਬੱਚਿਆਂ ਦਾ ਪਰੇਸ਼ਾਨੀ ਹੁਨ ਹੁੰਦੀ ਹੈ ਜੇ ਬੱਚਾ ਦੇ ਖਾਂਦੇ ਪੀਂਦੇ ਨਾ ਬੜਾ ਬੰਦਾ ਮਾਂ
ਹ, ਹੋਰ ਸੁਨਾਓ
ਬਸ ਭੈਨ ਜੀ, ਸਭ ਵਧੀਆ
ਚਲੋ ਠੀਕ ਏ ਭੈਣ ਜੀ ਜੇ ਆਣਾ ਚੱਕਰ ਲਗਾਨਾ ਚਲੋ ਸਤਿ ਸ੍ਰੀ ਕਾਲ ਜੀ, ਸਤਿ ਸ੍ਰੀ ਕਾਲ ਜੀ।